ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਵਧੀਆ। ਤੁਸੀਂ ਸੁਣਾਓ?
ਵਧੀਆ ਵਧੀਆ।
ਹੋਰ ਕੀ ਕਰ ਰਹੇ ਸੀ?
ਬਸਹ ਹੁਣ ਅ ਡਿਨਰ ਵਗੈਰਾ ਕੀਤਾ, ਵੋਕ ਕਰਕੇ ਆਏ ਆ ਹੁਣ।
ਅੱਛਾ ਅੱਛਾ, ਵੋਕ ਕਰਕੇ ਆਏ। ਹੈਲੋ, ਵਧੀਆ ਏ ਸਿਹਤ ਵਾਸਤੇ ਵੋਕ ਕਰਨੀ ਵਧੀਆ ਏ।
ਹਾਂਜੀ ਹਾਂਜੀ ਬਹੁਤ ਵਧੀਆ।
ਹੋਰ ਕੀ। ਸਵੇਰੇ ਵੀ ਜਾਂਦੇ ਹੋ ਵੋਕ ਕਰਨ? ਚਲੋ ਵਧੀਆ ਗੱਲ ਏ। ਫਿਟਨੈਸ ਬਣੀ ਰਹਿੰਦੀ ਐ, ਕੋਈ ਯੋਗਾ ਯੂਗਾ ਵੀ ਕਰਦੇ ਓ?
ਹਾਂਜੀ।
ਅੱਛਾ ਅੱਛਾ, ਯੋ
ਨਹੀਂ ਸਿ ਹਾਂ ਹਾਂਜੀ ਓ ਰੋਜ਼ ਜਾਣੇ ਆ, ਮਤਲਬ ਬਹੁਤ ਸਰੀਰ ਪਰੇਸ਼ਾਨ ਹੋ ਚੁੱਕੀ ਸੀ ਮੈਂ ਮਤਲਬ ਕਮਰ ਦਾ ਤਾਂ ਬੋਤ ਪੇਨ ਰਹਿੰਦੀ ਏ, ਮਤਲਬ ਯੋਗਾ ਵਗੈਰਾ ਕਰਨੇ ਆ ਤਾਂ ਥੋੜਾ ਸਰੀਰ ਖੁੱਲਿਆ ਰਹਿੰਦਾ ਵੇਖ। ਐਕਸਰਸਾਈਜ਼ ਵਗੈਰਾ ਹੋ ਜਾਂਦੀ ਐ।
ਹਾਂਜੀ ਐ ਤੇ ਹੈ ਪ ਯੋਗਾ ਕਰਨ ਕਈ ਬਿਮਾਰੀਆਂ ਠੀਕ ਹੁੰਦੀਆਂ ਨੇ।
ਬੋਤ, ਸਟਰ੍ਰੈਸ ਹੋ ਜਾਂਦਾ ਬੋਤ ਸਟ੍ਰੈਸ ਹੋਂਦਾ, ਅੱਜ ਕੱਲ੍ਹ ਟਾਈਮ 'ਚ ਹਾਂਜੀ ਤੇ ਯੋ ਗਾ ਵਗੈਰਾ ਕਰਕੇ, ਬੰਦਾ ਥੋੜਾ ਮਾਇੰਡ ਫਰੈਸ਼ ਹੋ ਜਾਂਦਾ ਥੋੜਾ ਸਰੀਰ ਥੋੜ੍ਹਾ ਸਰੀਰ ਵੀ ਖੁੱਲ ਜਾਂਦਾ ਐ, ਮਤਲਬ ਤੁਆਨੂੰ ਪਤਾ ਅੱਜ ਕੱਲ੍ਹ ਦੇ ਸਰੀਰਾਂ ਚ ਜਾਨ ਵੀ ਨੀ ਐ, ਮਤਲਬ ਯੋਗਾ ਵਗੈਰਾ ਕਰਕੇ ਥੋੜਾ ਸਰੀਰੇ ਫਿਟਨੈਸ ਤੇ ਆ ਜਾਂਦੀ ਐ
ਫਨੈਸ ਬਨੀ ਰੇਂਦੀ, ਹਾਂਜੀ ਕਈ ਕਾਫੀ ਦੁਨੀਆ ਕਰਦੀ ਐ, ਕਾਫੀ ਲੋਗ ਪਾਰਕਾਂ 'ਚ ਵੀ ਉਨਾਂ ਨੇ ਉਹ ਲਾਏ ਹੁੰਦੇ ਨੇ ਸਵੇਰੇ- ਸਵੇਰੇ ਪਾਰਕ 'ਚ ਜਾਓ, ਉੱਥੇ ਵੀ ਲੋਕੀ ਯੋਗਾ ਕਰਦੇ ਆ। ਤੁਸੀਂ, ਵਧੀਆ ਏ, ਜਾਨਦੇ ਔ, ਯੋਗਾ ਕਰਦੇ ਔ
ਹਾਂਜੀ -ਹਾਂਜੀ ਸਾਡੇ ਥੇ ਵੀ ਪਾਰਕਾਂ 'ਚ ਮਤਲਬ ਝੂਲੇ ਵਗੈਰਾ ਲੱਗੇ ਹੁੰਦੇ ਨੇ, ਆਪਾਂ ਕਈ ਵਾਰ ਪਾਰਕ ਏਚ ਵੀ ਕਰ ਆਨੇ ਆ, ਐਕਸਰਸਾਈਜ਼ ਵਗੈਰਾ
ਹਾਂਜੀ -ਹਾਂਜੀ ਉ ਤਾਂ ਹੈ ਈ ਏ, ਜਿੰਨੀ ਅੱਜ ਮਤਲਬ ਹਾਂਜੀ- ਹਾਂਜੀ ਅੱਜ ਕੱਲ ਫੇਰ ਉਹ ਏ ਨਾ, ਬਿਮਾਰੀਆਂ ਵੀ ਕਿੰਨੀਆਂ ਨੇ, ਤੇ ਚਲੋ ਬੰਦਾ ਯੋਗਾ ਯੂਗਾ ਕਰੇ ਆਪਨਾ ਸ਼ਰੀਰ ਫਿਟ ਰੱਖਦਾ ਏ, ਗੈਸ ਦੀ ਵੀ ਕਿੰਨੀ ਪ੍ਰੋਬਲਮ ਰੇਂਦੀ ਏ, ਚਲੋ ਯੋਗਾ ਯੂਗਾ ਹਲਕਾ ਪਨ ਰੇਂਦਾ ਏ, ਖਾਧਾ ਪੀਤਾ ਤਾ ਡਾਇਜਸਟ ਰੇਂਦਾ ਏ ਹਾਂਜੀ- ਹਾਂਜੀ ਵਧੀਆ ਗੱਲ ਏ, ਹੋਰ ਕੀ ਜਾਇਆ ਕਰੋ ਮੈਂ, ਵੀ ਸਗੋਂ ਸੋਚਦੀ ਪਈ ਆ, ਬਈ ਯੋਗਾ ਸ਼ੁਰੂ ਕਰ ਲਾਂ ਮੇਰੇ ਵੀ ਨਾ, ਬੜੀ ਨਾ ਸਰਵਾਈਕਲ ਦੀ ਦਰਦ ਹੈਗੀ ਏ ਤੇ ਕਿਸੇ ਟਾਈਮ ਬੋਤ ਹੁੰਦਾ ਏ, ਬੀਪੀ ਵੀ ਬੋਤ ਡਾਊਨ ਯਾ ਰੇਂਦਾ ਏ।
ਅੱਛਾ- ਅੱਛਾ
ਸਰੀਰ 'ਚ ਨਾ ਉ ਨੀ ਏ, ਮਤਲਬ ਐਕਟਿਵਪਨ ਨੀ ਹੈਗਾ ਮਤਲਬ
ਹਾਂ, ਨਈ ਐਕਸਰਸਾਈਜ਼ ਵਗੈਰਾ, ਉ ਗਰਦਨ ਦੀ ਵੀ ਕਰਾ ਦੇਂਦੇ ਨੇ, ਗਰਦਨ ਦੀ ਸਰਵਾਈਕਲ ਵਗੈਰਾ ਵੀ ਮਤਲਬ ਠੀਕ ਹੋ ਜਾਂਦਾ, ਉਦੇ ਨਾਲ
ਹਾਂਜੀ- ਹਾਂਜੀ ਉਈਓ ਨਾ ਬੰਦਾ ਐਕਸਏਸ ਤਾਈਜ ਕਰਦਾ ਰੇ ਨਾ, ਸਰੀਰ ਦੀ ਫਿਟਨੈਸ ਬਣੀ ਰੇਂਦੀ ਏ, ਸਰੀਰ 'ਚ ਆਲਸਪਣ ਦੂਰ ਹੁੰਦਾ ਏ
ਹੂੰ ਕੰਮ ਵੀ ਨੀ ਹੁੰਦਾ, ਫੇਰ ਜ਼ਾਦਾ ਉਹ ਫੈਟ ਆ ਜੇ ਤੇ ਉੱਠਨਾ ਬੇਨਾ ਮੁਸ਼
ਮੁਸ਼ਕਿਲ ਹੋ ਜਾਂਦਾ ਏ, ਸਈ ਗੱਲ ਏ। ਬਹੁਤ ਵਧੀਆ ਚੀਜ਼ ਏ, ਸਗੋਂ ਲੋਕ ਲੋਕਾਂ, ਨੇ ਤੇ ਕਈ ਤੇ ਕਲੱਬ ਬਨਾਏ ਹੋਏ ਨੇ ਬਹੀ ਏਨਾਂ ਦੇ, ਐਕਸਰਸਾਈਜ਼ ਵਗੈਰਾ ਦੇ
ਹੂੰ, ਐਰੋਬਿਕਸ ਵਗੈਰਾ ਵੀ ਕਰ ਲੈਂਦੇ ਆ ਜ ਥੋੜਾ ਬੋਤ ਡਾਂਸ ਵਗੈਰਾ ਵੀ ਹੋ ਜਾਂਦਾ ਏ, ਸਰੀਰ ਜਲ ਜਾਂਦਾ ਥੋੜਾ
ਸਵਾਲੇ ਹਾਂ, ਡਾਂਸ ਨਾਲ ਵੀ ਅ ਕਰਦੇ ਹੈਗੇ ਨੇ
ਹਾਂ, ਐਰੋਬਿਕਸ, ਹਾਂ ਐਰੋਬਿਕਸ ਵਗੈਰਾ ਹੁੰਦੀ ਹੁ
ਕਿੰਨਾ ਟਾ ਦੱਸਦੇ ਨੇ ਉਦੇ ਬਾਰੇ, ਕਿੰਨਾ ਕਿੰਨੇ- ਕਿੰਨੇ ਲੋਗ ਜੁੜੇ ਹੋਏ ਨੇ, ਕਿੰਨੇ- ਕਿੰਨੇ ਲੋਗ ਜੁੜੇ ਹੋਏ ਨੇ ਨਾਲ, ਪਰ ਮੈਨੂੰ ਏਦਾਂ ਲੱਗਦਾ ਐ ਏ ਐਕਸਰਸਾਈਜ਼ ਔਰ ਯੋਗਾ ਕਰਕੇ ਜ਼ਿਆਦਾ ਬੈਨੀਫਿਟ ਹੈਗਾ ਐ।
ਹਾਂਜੀ, ਐਕਸਰਸਾਈਜ਼ ਨਾਲ ਜਾਦਾ
ਹਾਂ, ਜੇੜਾ ਐਗ ਡਾਂਗ ਚੂਸ ਕਰਨਾ, ਮੈਨੂੰ ਇਹ ਕੁਛ ਜਾਦਾ ਨੀ ਅੱਛਾ ਲੱਗੇਆ, ਮਤਲਬ ਯੋਗਾ ਵਗੈਰਾ
ਏ ਹੁੰਦਾ ਨਾ, ਬ ਕਿਸੇ ਦੀ ਕੋਈ ਕਮਰ, ਕੁੰਮਰ ਹਿਲ ਜਾਏ ਮੈਂ, ਕੋਈ ਝਟਕਾ ਚੁਟਕਾ ਨਾ ਲਾਭਗੀ ਅਰੋਬਿਕਸ ਵਗੈਰਾ ਤੇ ਬੰ ਐਕਸਰਸਾਈਜ਼ ਵਗੈਰਾ ਤੇ ਬੰਦਾ ਚੱਲ ਬੈਣਾ ਈ ਏ।
ਹ ਹਾਂ-
ਮਲਬ ਐਕਸਰਸਾਈਜ਼ ਵਗੈਰਾ ਕਰਨੀ ਏ ਬੈ ਕੇ, ਕੋਈ ਖਲੋ ਕੇ ਹੋ ਜਾਂਦੀ ਕੋਈ ਬੈ ਕੇ ਓ ਜਾਂਦੀ ਐ।
ਹਾਂਜੀ ਹਾਂਜੀ ਓਈ ਓ ਨਾ ਤੋ ਵਧੀਆ ਏ ਅਸੀਂ ਆਪ
ਕਰਨੀ ਚਾਈਦੀ ਏ ਸਭ ਨੂੰ ਐਕਸਰਸਾਈਜ਼ ਵਗੈਰਾ ਤੇ।
ਹਾਂਜੀ ਹਾਂਜੀ ਓਈ ਓ ਨਾ, ਅਸੀਂ ਲੋਕ ਆਲਸ ਈ ਕਰ ਜਾਂਨੇ ਆਂ ਨਾ। ਕੀ ਹੈਗੇ ਓ। ਹਾਂਜੀ ਅਸੀਂ ਲੋਕ ਆਲਸ ਕਰ ਜਾਂਨੇ ਆਂ ਤੇ ਆਪਣੇ ਸਰੀਰ ਦਾ ਧਿਆਨ ਨੀ ਰੱਖਦੇ ਹੈਗੇ। ਕਈ ਲੋਕ ਤੇ ਬੋਤ ਜਾਦਾ ਆਪਣੀ ਕੇਅਰ ਕਰਦੇ ਨੇ, ਆਪਣੀ ਬੋਡੀ ਦੀ ਆਪਣਾ ਟਾਈਮ ਤੇ ਯੋਗਾ ਕਰਨਾ ਏ, ਟਾਈਮ ਤੇ ਵੋਕ-
ਹਾਂ ਮਲਬ ਖਾਣਾ ਪੀਣਾ ਵੀ, ਥੋੜਾ ਬੋਤ ਯੋਗਾ 'ਚ ਖਾਨੇ ਪੀਨੇ ਦਾ ਵੀ ਧਿਆਨ ਰੱਖਣਾ ਪੈਂਦਾ ਥੋੜਾ ਜਿਆ।
ਹਾਂਜੀ ਹਾਂਜੀ ਹਾਂਜੀ ਫੇਰ ਡਾਇਟ ਵੀ ਓਦੇ ਅਕੋਰਡਿੰਗ ਈ ਡਾਇਟ ਲੈਂਦੇ ਨੇ।
ਹਮ ਹਮ
ਅੱਜ ਕਲ ਤੇ ਮੈਂ ਸੁਣਿਆ ਸ਼ੇਕ ਵਗੈਰਾ ਵੀ ਬੜੇ ਚਲਦੇ ਨੇ। ਓ ਐ
ਹਾਂਜੀ ਹਾਂਜੀ ਸ਼ ਹਾਂ। ਹਾਂ ਮਿਲਦੇ ਆ ਹਰਬਲ ਡਾਇਟ ਦੇ।
ਹਾਂਜੀ ਹਰਬਲ ਦੇ ਵਧੀਆ ਏ ਤੁਸੀਂ ਅ ਅ ਫਰੈਸ਼ ਪੀਤੀ ਏ ਕਦੀ ਹਰਬਲ ਦੀ।
ਨਈ ਫਰੈਸ਼ ਮੈਂ ਕਦੀ ਨੀ ਪੀਤੀ। ਗ੍ਰੀਨ ਟੀ ਜ਼ਰੂਰ ਲੈਣੀ ਆ ਮੈਂ।
ਅੱਛਾ ਅੱਛਾ ਗ੍ਰੀਨ ਟੀ ਲੈਂਦੇ ਓ। ਕੈਂਦੇ ਨੇ ਆ ਫਰੈਸ਼ ਦੇ ਵੀ ਰਿਜ਼ਲਟ ਬੋਤ ਅੱਛੇ ਨੇ।
ਹਾਂਜੀ ਹੈ ਤੇ ਸ‌ਈ ਪਰ ਫੇਰ‌‌ ਓ ਬਾਦ 'ਚ ਨਾ ਬੰਦਾ ਓਥੇ ਦਾ ਓਥ ਓਥੇ ਈ ਪੋਂਚ ਜਾਂਦਾ ਬਾ 'ਚ ਜੇ ਛੱਡਦਾ ਤੇ।
ਓਕੇ ਓਕੇ
ਆਪੇ ਪੀਤੇ ਆ ਬਸ ਕਿਸੇ ਨੇ ਹੋਰ ਵੀ ਕਿਸੇ ਨੇ ਪੀਤੇ ਐ। ਤੇ ਪਰ ਓਨਾ ਨੂੰ ਮਜ਼ਾ ਨੀ ਆਇਆ ਮਤਬ ਓ ਚੀਜ਼- ਗ੍ਰੀਨ ਟੀ ਤੇ ਐ ਵੇ, ਗ੍ਰੀਨ ਟੀ ਤੇ ਤੇ ਬੰਦਾ ਮਲਬ ਪਾਣੀ 'ਚ ਪਾ ਕੇ ਪੀ ਲੀ ਐ, ਮੂੰ 'ਚ ਐਵੇਂ ਰੱਖ ਲੋ। ਅੱਜ ਕੱਲ੍ਹ ਤੇ ਨਵੀਂ ਗ੍ਰੀਨ ਟੀ ਆ ਰੀ ਸਿਰਫ ਮੂੰਹ 'ਚ ਰੱਖਣੀ ਆ ਬਸ।
ਅੱਛਾ ਤੁਸੀਂ ਫੇਰ ਗ੍ਰੀਨ ਟੀ ਲੈਂਦੇ ਓ ਸਵੇਰੇ।
ਹਾਂ ਮੈਂ ਗ੍ਰੀਨ ਟੀ ਹਾਂ ਸਵੇਰੇ ਵੀ ਲੈ ਲੈਂਣੀ ਆਂ, ਤੇ ਸ਼ਾਮੀ ਵੀ ਲੈ ਲੈਂਣੀ ਆਂ।
ਅੱਛਾ ਅੱਛਾ ਤੁਸੀਂ ਆਪਣਾ ਵੇ ਵੇਟ ਵੂਟ ਲੂਜ ਕੀਤਾ, ਤੁਸੀਂ ਆਪਣਾ ਕੁਛ
ਹਾਂਜੀ ਹਾਂਜੀ ਮੇਰਾ ਪੰਜ ਕਿਲੋ ਵੇਟ ਲੂਟ ਹੋਵਾ।
ਹਾਂ ਮੈਂ ਤਾਂ ਈਂ ਨਾ ਤੁਆਡਾ ਸਟੇਟਸ ਤੇ ਫੋਟੋ ਦੇਖੀ ਸੀ, ਮੈਂ ਕਿਆ ਐ ਪੈਲੇ ਨਾਲੋਂ ਵੀਕ ਲੱਗਦੇ ਪਏ ਨੇ, ਲੱਗਦਾ ਵੇਟ ਵੂਟ ਘਟਾਇਆ ਏ। ਕੁਛ ਯੋਗਾ ਯੂਗਾ ਜਾਂ ਕੁਛ ਕਲੱਬ ਜੁਆਇਨ ਕੀਤਾ ਏਨਾਂ ਨੇ‌ ਹਾਂਜੀ ਹਾਂਜੀ ਸਗੋਂ ਸ‌ਈ ਏ, ਸਰੀਰ ਹਲਕਾ ਏ ਨਾ। ਹਾਂਜੀ ਬੋਤ ਏ।
ਓ ਮਾਈਗ੍ਰੇਨ ਦੀ ਪ੍ਰੋਬਲਮ ਹੋ ਗੀ ਸੀ।
ਉਛਾ ਚਾਏ ਮਿਨੂੰ ਵੀ ਏ ਲੱਗਦੀ ਪੀ ਏ ਥੋੜੀ -ਥੋੜ੍ਹੀ‌। ਏਦਾਂ ਮੇਰੇ ਨਾਲ ਵੀ ਹੁੰਦਾ ਪਿਆ ਅੱਧਾ ਸਿਰ ਪੀੜ ਹੁੰਦਾ ਨਾ‌
ਹਾਂਜੀ ਹਾਂਜੀ ਅੱ ਅੱਧਾ ਸਿਰ ਪੀੜ ਹੁੰਦਾ ਐ। ਓਦੇ ਨਾਲ ਫੇਰ ਗਿੱਚੀ ਵੀ ਦਰਦ ਹੁੰਦੀ ਐ, ਸਰਵਾਈਕਲ, ਮਾਈਗ੍ਰੇਨ ਸਭ ਕੁਝ ਵਿਚ ਈ ਆ ਜਾਂਦਾ। ਫੇਰ ਉਦੇ ਨਾ ਚੱਕਰ ਆਂਦੇ ਨੇ ਤਾਂ ਫੇਰ ਮੈਨੂੰ ਡਾਕਟਰਾਂ ਨੇ ਕਿਹਾ ਸੀ ਤੁਸੀਂ ਆਪਣੀ ਐਕਸਰਸਾਈਜ਼ ਰੱਖੋ
ਅੱਛਾ ਅੱਛਾ ਫੇਰ ਤੇ ਠੀਕ ਆ ਅਗਰ ਮਨ ਮੈਨੂੰ ਵੀ ਸ਼ੁਰੂ ਕਰਨੀ ਪੈਣੀ
ਕਰ ਲੈਣੇ ਆ ਹਾਂਜੀ ਨਹੀਂ ਸਰਵਾਈਕਲ ਵਿੱਚ ਤਾਂ ਬਹੁਤ ਅੱਛੀ ਆ ਮੈਂ ਸਰਵਾਈਕਲ ਦੇ ਠੀਕ ਹੋ ਜੇਗਾ ਐਕਸਰਸਾਈਜ਼ ਨਾਲ
ਕੱਲ ਦੀ ਦੱਸਣਾ ਕਿਵੇਂ ਕਰਾਉਂਦੇ ਨੇ ਮੈਂ ਚਲੋ ਘਰ ਹੀ ਕਰਕੇ ਦੇਖਾਂਗੀ। ਮੇਰੇ ਕੋਲ ਜਾਨ ਨੀ ਹੁੰਦਾ ਨਾ ਮੈਂ ਬੱਚੇ ਭੇਜਨੇ ਹੁੰਦੇ ਨੇ ਸਕੂਲ ਮੇਰੇ ਕੋਲ ਟਾਈਮ ਨੀ
ਹੂੰ ਨਹੀਂ ਤੁਸੀਂ ਇੰਟਰਨੈਟ ਤੇ ਵੀ ਸਰਚ ਮਾਰ ਸਕਦੇ ਹੋ। ਵੈਸੇ ਤੇ ਅੱਜ-ਕੱਲ ਸਭ ਕੁਛ ਦੱਸਦੇ ਆ। ਹੋ ਅੱਜ-ਕੱਲ ਸਭ ਕੁਛ ਹੀ ਆ ਪਤਾ ਹੀ ਆ ਫੋਨਾਂ ਤੇ ਸਭ ਕੁੱਛ ਹੈਗਾ ਅੱਜ-ਕੱਲ ਤੇ ਯੂਟਿਊਬ ਤੇ ਜੋ ਸਰਚ ਮਾਰੋ ਓ ਸਭ ਕੁਛ ਆ ਜਾਂਦਾ ਆ ਤੁਹਾਨੂੰ ਘਰ ਬੈਠੇ ਹੀ ਐਕਸਰਸਾਈਜ਼ ਵਗੈਰਾ ਵੀ ਆ ਜਾਂਦੀ ਆ ਯੂਟਿਊਬ ਤੇ ਤੁਸੀਂ ਖੋਲ ਕੇ ਸਰਚ ਮਾਰੋ ਹਾਂ ਐ ਕਿ ਟਾਈਮ ਕੱਢਨਾ ਪਏਗਾ ਤੁਹਾਨੂੰ।
ਅੱਛਾ-ਅੱਛਾ।
ਹੂੰ ਆਪਣੇ ਸਰੀਰ ਲਈ ਕੁਛ ਤਾਂ ਕਰਨਾ ਹੀ ਪੈਂਦਾ।
ਹਾਂਜੀ, ਹਾਂਜੀ ਓ ਤੇ ਸਰੀਰ ਠੀਕ ਏ ਤੇ ਸਭ ਕੁਛ ਠੀਕ ਏ ਜੇ ਸਰੀਰ ਠੀਕ ਨੀ ਹੈਗਾ ਤੇ ਫਿਰ ਬੰਦੇ ਨੂੰ ਕੁਛ ਠੀਕ ਨੀ ਲੱਗਦਾ ਹੈਗਾ
ਤੇ ਬਹੁਤ ਖ਼ਰਾਬ ਹੋ ਚੁੱਕਿਆ ਸੀ। ਮੈਂ ਨਾ ਖਲੋ ਸਕਦੀ ਸੀ। ਕਮਰ ਦਰਦ ਬਹੁਤ ਰਹਿੰਦੀ ਸੀ। ਮੇਰੀ ਘਰ ਦਾ ਕੰਮ ਵੀ ਨੀ ਹੁੰਦਾ ਸੀ। ਕੋਈ ਵੀ ਮੇਰੇ ਕੋਲੋਂ
ਹਾਂਜੀ ਹਾਂਜੀ ਉਹੀ ਨਾ ਬੱਚੇ ਵੀ ਦੇਖਣੇ ਘਰ ਦਾ ਕੰਮ ਵੀ
ਮੈਂਨੇ ਫੇਰ ਉਸ ਇਸ ਕਰ ਡਾਕਟਰ ਨੇ ਕਿਹਾ ਸੀ। ਕਿ ਤੁਸੀਂ ਆਪਣੀ ਐਕਸਰਸਾਈਜ ਜੀ ਜਿਆਦਾ ਰੂਟੀਨ 'ਚ ਕਰਿਆ ਕਰੋ ਰੈਗੂਲਰ
ਹਾਂਜੀ ਹਾਂਜੀ ਨਹੀਂ ਨਹੀਂ ਵੈਸੇ ਏ ਅੱਛੀ ਗੱਲ ਏ ਕਰਨਾ ਚਾਈਦਾ। ਹਾਂਜੀ, ਬੱਚੇ ਸੌ ਗਏ ਨੇ ਤੁਹਾਡੇ?
ਨਈ ਨਈ ਬੱਚੇ ਬਸ ਸੌਣ ਤਿਆਰੀ ਆ ਸੌਣ ਦੀ। ਹਜੇ ਟਾਈਮ ਵੀ ਦੋ ਟਾਈਮ ਐ ਯੋਗਾ ਆਪਾਂ ਦੋ ਟਾਈਮ ਕਰ ਸਕਦੇ ਆ ਸਾਨੂੰ ਤੇ ਸਵੇਰੇ ਬੁਲਾ ਲੈਂਦੇ, ਸ਼ਾਮੀ ਬੁਲਾ ਲੈਂਦੇ, ਪਰ ਟਾਈਮ ਨੀ ਹੁੰਦਾ ਨਾ ਇੱਕ ਟਾਈਮ ਕਰ ਲਈਏ ਉਹੀ ਬੜੀ ਆ।
ਉਹੀ ਬੜਾ ਹੁੰਦਾ ਫੇਰ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਬੰਦਾ ਥੱਕ ਵੀ ਜਾਂਦਾ ਨਾ
ਤੁਹਾਨੂੰ ਪਤਾ ਫੇਰ ਆਰਾਮ ਥੋੜਾ ਬੋਤ ਮਾਇੰਡ ਵੀ ਆਰਾਮ ਦੇਣਾ ਹੁੰਦਾ ਆ ਹੁਣ ਸਾਰਾ ਦਿਨ ਆਪਾਂ ਮਾਇੰਡ ਨੂੰ ਖਰਚ ਕਰਦੇ ਰਹਾਂਗੇ ਫੇਰ ਸਾਰਾ ਦਿਨ ਤੇ ਏਹੀ ਕੁਛ ਕਰਦੇ ਰਹਾਂਗੇ ਫਿਰ ਮਿਲੇਗਾ ਕੀ। ਕੀ ਸਾਨੂੰ ਕੋਈ ਰੈਸਟ ਨੀ ਮਿਲੇਗਾ ਸਾਨੂੰ
ਹਾਂਜੀ ਹਾਂਜੀ ਉਹ ਤੇ ਹੈ ਹੀ ਆ ਬਿਲਕੁਲ ਸਹੀ ਗੱਲ ਆ। ਹਾਂਜੀ ਹਾਂਜੀ ਉਹ ਤੇ ਹੈ ਹੀ ਆ ਹਰ ਚੀਜ਼ ਮੇਨਟੇਨੈਂਸ ਵਿੱਚ ਰੱਖਣ ਵਾਸਤੇ ਅੱਜ-ਕੱਲ ਉਹੀ ਨਾ ਅੱਜ-ਕੱਲ ਪਰ ਲੋਕੀਂ ਕਿਸਦੇ ਆ ਨਾ ਹਾਂਜੀ। ਹਾਂਜੀ ਹਾਂਜੀ ਹਾਂਜੀ ਉਹੀ ਹੁਨ
ਸਰੀਰ ਨੂੰ ਰਿਲੈਕਸ ਕਰਦੀਆਂ ਨੇ ਬਿਲਕੁਲ। ਸਾਡੀ ਮੈਮ ਐਸ਼ੀ ਐਸ਼ੀ ਐਕਸਰਸਾਈਜ਼ ਕਰਾਉਂਦੇ ਨੇ ਵੀ ਜਿਵੇਂ ਰਿਲੈਕਸ ਮਿਲਦਾ।
ਚੱਲਦਾ ਹੋਣਾ ਫੇਰ ਤਾਂ।
ਓ ਕਹਿੰਦੇ ਨੇ ਹਰ ਇੱਕ ਚੀਜ਼ ਨਾ ਵੀ ਲੰਬੀ ਸਾਸ ਲਓ ਮਤਲਬ ਆਪਣਾ ਸਾਹ ਲੰਬਾ ਲਓ।
ਹਾਂਜੀ ਹਾਂਜੀ।
ਲੰਬਾ ਜਾ ਕੇ ਛੱਡੋ ਬਹੁਤ ਅੱਛੀ ਐਕਸਰਸਾਈਜ਼ ਹੁੰਦੀ ਆ ਉਦੇ ਨਾਲ। ਬਈ ਆਪਣਾ ਸ, ਜਿਹੜਾ ਅੰਦਰੋਂਇ ਲੈ ਰਹੇ ਹਾਂ ਆਪਾਂ, ਸਾਹ ਲੈ ਰਹੇ ਆ, ਉਹਨੂੰ ਉੱਚਾ ਖਿੱਚੋ ਮਤਲਬ, ਲੰਬਾ ਲਓ ਉਹਨੂੰ ਤੇ ਉਹਦੇ ਨਾਲ, ਐਕਸਰਸਾਈਜ਼ ਜ਼ਿਆਦਾ ਵਧੀਆ ਹੁੰਂਦੀ ਹੈ, ਅੰਦਰ ਦੇ ਫੇਫੜੇ ਵਗੈਰਾ ਵੀ, ਖੁੱਲਦੇ ਆ ਉਹਦੇ ਨਾਲ।
ਖੁਲਦੇ ਆ, ਸਹੀ ਗੱਲ ਹੈ।
ਜਿੰਨੀ- ਜਿੰਨੀ ਤੁਸੀਂ ਵੱਡੀ, ਸਾਹ ਲੋ ਗਏ ਉਹਨੀ ਤੁਹਾਡੇ ਅੰਦਰ ਫੇਫੜੇ ਤੱਕ ਜਾਏਗੀ। ਆਕਸੀਜਨ ਮਿਲ ਮਿਲਦੀ ਆ ਸਾਨੂੰ। ਅੱਜ ਕੱਲ੍ਹ ਦੇ ਟਾਈਮ ਵਿੱਚ, ਕੋਈ ਆਕਸੀਜਨ ਲੈਂਦਾ ਨੀ ਨਾ। ਤੇ ਆਕਸੀਜਨ ਲੈਣਾ ਹੀ, ਸਭ ਤੋਂ ਵਧੀਆ ਚੀਜ਼ ਹੈਗੀ।
ਹਾਂਜੀ ਹਾਂ।
ਆਕਸੀਜਨ ਹੀ ਆਪਾਂ ਉਵੇਂ ਲੈ ਸਕਦੇ ਹਾਂ, ਲੰਬਾ ਸਾਹ ਲਓ ਇਕਦਮ ਪੇਟ ਅੰਦਰ ਖਿੱਚੋ', ਉਹ ਪੂਰੀ ਅੰਦਰ ਜਾਏਗੀ ਆਕਸੀਜਨ।
ਹਾਂਜੀ ਹਾਂਜੀ, ਸਹੀ ਹੈ। ਹਾਂਜੀ, ਹਾਂਜੀ, ਹਾਂਜੀ। ਵਧੀਆ ਸਗੋਂ, ਠੀਕ ਹੈਗਾ।
ਨਹੀਂ, ਬਿਲਕੁਲ ਮਾਇੰਡ ਫਰੈਸ਼ ਹੋ ਜਾਂਦਾ ਐਕਸਰਸਾਈਜ਼ ਤੇ ਜਾ ਕੇ, ਮਤਲਬ ਯੋਗਾ ਵਾਇਰਸ ਜਾ ਕੇ। ਕੀ ਮਾਇੰਡ ਬਿਲਕੁਲ ਫਰੈਸ਼ ਹੋ ਜਾਂਦਾ, ਐਵੇਂ ਲੱ ਆਪਾਂ ਕਿਥੇ ਆਏ ਦੇ ਆ, ਬਿਲਕੁਲ ਸ਼ਾਂਤਮਈ 'ਚ ਬੈਠਦੇ ਹਾਂ।
ਵਧੀਆ ਹੈ, ਹੋਰ ਕੀ ਜਿੰਨਾ ਆਪਣੇ, ਹਾਂਜੀ-ਹਾਂਜੀ। ਤੁਹਾਡੇ ਨਾਲ ਗੱਲ ਕਰਕੇ, ਬਹੁਤ ਵਧੀਆ ਲੱਗਿਆ। ਹਾਂਜੀ, ਸਤਿ ਸ੍ਰੀ ਅਕਾਲ ਜੀ, ਉਕ ਓਕੇ ਓ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।